ਹੈਲੋ ਸਾਸਰੀਕਾਲ ਜੀ ਸਾਸਰੀਕਾਲ ਹੋਰ ਠੀਕ ਓ।
ਬਸ ਜ ਠੀਕ- ਠਾਕ ਤੁਸੀਂ ਸੁਣਾਓ, ਅੱਜ ਕਿਸਾ ਯਾਦ ਕੀਤਾ।
ਬੱਸ ਬੈਠੇ ਸੀ ਟੈਮ ਥੋੜਾ ਮੈਂਖਾ ਚਲੋ ਫੋਨ ਕਰ ਲਈਏ।
ਅੱਛਾ- ਅੱਛਾ।
ਹੋਰ ਤੁਸੀ ਵੀ ਕਰਦੇ ਹੋ ਪਏ।
ਬਸ ਜੀ ਘ ਕੰਮ- ਸ਼ਮ ਕਰਕੇ ਵਿਹਲੀ ਹੋਈ ਸੀ ਹੁਣੇ। ਅਜ ਨਾਸ਼ਤਾ ਲੇਟ ਹੋ ਗਿਆ ਸਾਡਾ।
ਅੱਛਾ ਅੱਛਾ ਐਤਵਾਰ ਸੰਡੇ ਐ ਨਾਲ ਏਹ ਕਰਕੇ ਫੇਰ ਲੇਟ ਹੋ ਜਾਂਦੈ ਆ।
ਐਤਵਾਰ ਹੋਏ ਤੇ ਫੇਰ ਬੱਚੇ ਘਰ ਹੁੰਦੇ ਨੇ। ਤੇ ਫੇਰ ਬੱਸ ਕੰਮ ਲੇਟ ਉੱਠਣਾ ਈ ਲੇਟ। ਅਸੀਂ ਤਾਂ ਆਪਣੇ ਟੈਮ ਦੇ ਉੱਠ ਜਾਨੇ ਆਂ ਸਵੇਰੇ।
ਉ ਬੱਚਾ ਵ ਲੇਟ
ਤੇ ਫਿਰ ਬੱਚਿਆਂ ਨਾ ਲੇਟ ਉੱਠਾਂਗੇ ਤੇ ਰੋਟੀ ਫਿਰ ਉਨੇ ਆਪਣੇ ਟੈਮ ਤੇ ਖਾਣੀ ਆ।
ਹਾਂਜੀ ‌।
ਅਹ ਤੇ ਫਿਰ ਐਤਵਾਰ ਦਾ ਦਿਨ ਬੜਾ
ਹੋਰ ਹੋਰ ਸਾਰਾ ਕੰਮ ਹੀ ਲੇਟ ਹੋ ਜਾਂਦਾ ਨਾਸ਼ਤਾ ਲੇਟ ਹੋਏ ਤੇ ਕੰਮ ਈ ਲੇਟ ਓ ਜਾਂਦੈ ਸਾਰਾ। ਹੋਰ ਕੀ ਬਣਾ ਲਿਆ ਫਿਰ ਅੱਜ ਤੁਸੀਂ।
ਬਸ ਬੱਚੇ ਘਰ ਹੁੰਦੇ ਨੇ। ਅਹ ਕਹਿਣ ਲੱਗੇ ਅੱਜ ਮੌਸਮ ਵੀ ਠੰਡਾ ਤੇ ਆਲੂ ਰੋਟੀ ਬਣਾ ਲਉ ਤੁਸੀ।
ਸਵਾਦ ਲਗਦੀ ਐ। ਗਰਮ- ਗਰਮ।
ਹਾਂ ਅਜ ਮੌਸਮ ਸਾਡੇ ਨਾ ਬਾਰਿਸ਼ ਆਲਾ ਆਇਆ ਗਾ ਬੜਾ।
ਅੱਛਾ
ਫਿਰ ਓ ਆਲੂ ਅਲੀ ਰੋਟੀ ਬਣਾਈ ਤੇਅ ਹ। ਉਹ ਫਿਰ ਆਲੂ ਆਲੁ ਰੋਟੀ ਬਣਾਈ ਏ ਤੇ ਮੈਂ ਤੇ ਸਵੇਰੇ ਇਕ ਖਾ ਲਈ ਸੀ।
ਅੱਛਾ।
ਵੱਡੀ ਬੇਟੀ ਨੇ ਵੀ ਖਾ ਲਈ, ਛੋਟੀ ਨੇ ਲੇਟ ਖਾਧੀ ਆ। ਹੁਣ ਮੇਨੂੰ ਫੇਰ ਭੁੱਖ ਲੱਗ ਗਈ ਮੈਂ ਇੱਕ ਫੇਰ ਹੋਰ ਖਾ ਲਈ। ਉਣ ਦੁਪਹਿਰ ਆਲਾ ਕੰਮ ਵੀ ਨਿਬੜ ਗਿਆ।
ਉਅ ਕੰਮ-ਕੁੰਮ ਕਰਕੇ ਹਟੇ ਭੁੱਖ ਲਗ ਜਾਂਦੀ ਐ।
ਅਹ ਸਾਡੇ ਕੱਪੜੇ ਸੀ ਬੜੇ ਧੋਣ ਆਲੇ ਉਹ ਧੋਤੇ ਆ ਕੱਪੜੇ।
ਵਿੱਚ ਲਾਈਟ ਬੰਦ ਹੋ ਜਾਂਦੀ ਹੈ ਲਾਈਟ ਤੰਗ ਕਰਦੀ ਐਂ।
ਹਾਂਜੀ।
ਫਿਰ ਉਹ ਸਾਰਾ ਕੰਮ ਹੀ ਲੰਬਾ ਹੋ ਜਾਂਦਾ।
ਉਹੀ ਲਾਈਟ ਬੰਦ ਉਹਜੇ ਤਾਂ ਕੰਮ ਵਿਚ ਰਹਿ ਜਾਂਦਾ ਫਿਰ ਹਾਂ ਹਾਂ ਇਹ ਵੀ ਕੋਈ ਬਣਾਂਦਾ ਐ। ਹਨਾ ਗਰਮ ਗਰਮ ਫੇਰ ਖਾਣ ਦਾ ਮਜ਼ਾ ਆਂਦਾ। ਆਪ ਬਣਾ ਕੇ ਖਾਓ ਉਹ ਨੀ ਸਵਾਦ ਆਂਦਾ।
ਸਵਾਦ ਆਂਦਾ।
ਆਪੇ- ਆਪੇ ਬਣਾਓ ਤੇ ਖਾਓ ਫੇਰ ਨੀ ਮਜ਼ਾ ਆਂਦਾ ਖਾਣ ਦਾ
ਨਾਲ ਮੱਖਣ ਕੱਢ ਲਿਆ ਸੀ ਉਹ ਉਦੇ ਨਾਲ ਖਾ ਲਈ। ਦਹੀਂ ਘਰ ਦੀ ਖਾਈ ਦੀ ਹਾਂਜੀ- ਹਾਂਜੀ ਘਰ ਦਾ ਮੱਖਣ ਐ ਨਾ ਨਾਲੇ।
ਹਾਂਜੀ ਫਿਰ ਰੱਖੇ ਹੋਏ ਡੰਗਰ- ਡੂੰਗਰ ਰੱਖੇ ਹੋਏ।
ਹਾਂਜੀ -ਹਾਂਜੀ ਹਾਂਜੀ- ਹਾਂਜੀ ਰੱਖੀ ਦੀ ਐ। ਇੱਕ ਗਾਂ ਇੱਕ ਗਾਂ ਤੇ ਇੱਕ ਮੱਝ ਰੱਖੀ। ਵਧੀਆਂ ਸੀ।
ਵਧੀਆ ਫਿਰ ਤੁਹਾਡੇ ਦੁੱਧ-ਦਹੀ ਖੁੱਲਾ ਹੁੰਦਾ ਹੋਣਾ।
ਬੜਾ ਜੀ ਬੜਾ, ਬੜਾ ਦੁੱਧ-ਦਹੀਂ ਇਕੱਠਾ ਹੁੰਦਾ। ਲੱਸੀ ਲੱਸੀ ਦਾ ਤੇ ਬੜਾ ਚਾਅ ਮੈਨੂੰ ਪਿਆ ਲੱਸੀ ਪੀਣ ਦੇ ਲਾਇਕ ਮੈਂ ਤੇ ਪਹਿਲਾਂ ਸਾਡੇ ਨਹੀਂ ਹੁੰਦਾ ਤੇ ਕਿਸੇ ਕੋਲੋਂ ਲੈ ਕੇ ਪੀਣ ਨ ਮਤਲਬ ਆਪਣੇ ਘਰ ਨੂੰ ਹੁੰਦਾ ਸਭ ਕੁਛ।
ਹੁਣ ਨਾਲੇ ਆ ਵੀ ਗਰਮੀ-ਗਰਮੀ ਦੀ ਲੱਸੀ ਉਂਝ ਸਵਾਦ ਲੱਗਦੀ ਏ।
ਹਾਂ ਲੈ ਜਾਂਦੇ ਕਈ ਲੋਕੀ ਕੜੀ ਬਣਾਉਣੀ ਹੋਏ ਦੇ ਦਿਓ ਲੱਸੀ ਆਗੀ ਮੈਂ ਕਿਹਾ ਹਾਂ। ਨਾ ਨੀ ਕਰਨੀ ਕਿਸਨੂੰ ਹੈ ਐਹ ਚੀਜ਼ ਤੇ
ਹਲੇ ਉਹਨੂੰ ਵਧੀਆ ਸਗੋਂ ਦੇਣੀ ਚਾਹੀਦੀ ਐ।
ਉਹ ਹਫ਼ਤੇ ਬਾਅਦ ਦਹੀਂ-ਮੱਖਣ, ਦਹੀ-ਮੱਖਣ ਹੋ ਜਾਂਦਾ। ਮੱਖਣ ਕਿੰਨਾ ਇਕੱਠਾ ਹੋ ਜਾਂਦਾ। ਫਿਰ ਘਿਓ ਕੱਢ ਲਈਦਾ ਅਸੀਂ ਤਾਂ ਬਾਜ਼ਾਰੋਂ ਕਦੇ ਘਿਓ ਨੀ ਲਿਆਂਦਾ।
ਵਧੀਆ ਫਿਰ ਤੇ ਸੌਖੇ ਤੁਹਾਨੂੰ ਬੜਾ ਘਰ ਦਾ ਵੀ ਬੜਾ ਖੁੱਲਾ।
ਹਾਂ, ਅਸੀਂ ਤਾਂ ਉਹ ਕਦੇ ਬਜ਼ਾਰੋਂ ਖਰੀਦਿਆ ਹੀ ਨਹੀਂ ਹੈਗਾ।
ਆ ਤੇ ਤਾਂ ਵਧੀਆ।
ਹੋਰ ਉਹ ਘਿਉ ਵੀ ਚਲਦਾ ਐ।
ਉਹੀ ਘਰ ਦਾ ਦੁੱਧ, ਦਹੀ, ਮੱਖਣ, ਲੱਸੀ ਘਰ ਦੀ। ਇਹ ਤੇ ਬੜਾ ਵਧੀਆ ਕੰਮ ਆ, ਉਹ ਤੇ ਹੈ ਹੀ ਆ। ਪਰ ਸੇਵਾ ਕਰਨੀ ਪੈਂਦੀ ਉਹਨਾਂ ਦੀ ਪਰ ਸੁੱਖ ਬਥੇਗਾ।
ਉਹ ਸੇਵਾ ਕਰਾਂਗੇ ਤੇ ਫਿਰ ਮੇਵਾ ਮਿਲੇਗਾ ਭੈਣਜੀ ਵੇਖੋ ਕਰਾਂਗੇ ਮਿਹਨਤ ਨੂੰ ਤੇ ਫੇਰ ਹੀ ਕੁੱਛ ਪੱਲੇ ਪੈਣਾ। ਇੰਝ ਕੀ ਕਰ ਪੈਣਾ ਪੱਲੇ ਬਾਜ਼ਾਰ ਦੇ ਦੁੱਧ ਅਸੀ ਨੀ ਲੈਂਦੇ ਦਹੀਂ ਅਸੀਂ ਨੀ ਬਾਜ਼ਾਰ ਦਾ ਖਾਂਦੇ। ਦੇ ਘਿਉ ਅਸੀ ਨੀ ਖਾਂਦੇ ਬਜ਼ਾਰ ਦਾ ਹਾਂ। ਸਭ ਕੁਛ ਘਰ ਉਹ ਬਸ ਸਭ ਕੁਛ ਘਰ ਆ ਸਾਡੇ।
ਵਧੀਆ-ਵਧੀਆ ਫਿਰ ਤਾਂ।
ਬੇਟਾ ਮੇਰਾ ਤੇ ਉਹ ਘਿਉ ਘੱਟ ਹੀ ਖਾਂਦਾ ਕਹਿੰਦਾ ਸੀ। ਮੇਰਾ ਸ ਮੱਖਣ ਰੱਖਦਿਆ ਕਰੋ।
ਅੱਛਾ।
ਹਾਂ ਉਹ ਤੇ ਬਸ ਉਹ ਮੱਖਣ ਨਾਲ ਖਾਂਦਾ।
ਹਾਂ ਤੇ ਪਨੀਰ ਵੀ ਬ- ਬਟ ਪਨੀਰ ਵੀ ਬਣਾਦੇ ਘਰ ਦਾ ਸੀਗਾ।
ਹਾਂ ਪਨੀਰ ਵੀ ਪਨੀਰ ਨਾ ਵੈਸੇ ਖਾਈ ਦਾ ਘੱਟ ਹੀ ਏ। ਪਰ ਬਣਾ ਲਈਦਾ।
ਅਰੇ ਕੱਚਾ-ਕੱਚਾ ਬੰਦਾ ਖਾ ਲੈ ਕੱਚਾ ਖਰਾ ਹੁੰਦਾ ਪਨੀਰ ਖਾਣਾ ਸਵਾਦ ਲੱਗਦਾ।
ਫਿਰ ਕਈ ਵਾਰ ਪਨੀਰ ਦੀਆਂ ਪਰੌਂਠੀਆਂ ਬਣਾ ਲੈਣੇ ਆਂ।
ਹਾਂ।
ਆਂ ਜਿਆਦਾ ਹੋ ਜਾਂਦਾ ਕਿੰਨਾ ਕੁ ਕੋਈ ਖਾਏਗਾ ਹਾਂ। ਕਿੰਨਾ ਕੁ ਕੋਈ ਖਾਏਗਾ ਜ਼ਿਆਦਾ ਫਿਰ ਨਾ ਅਸੀ ਘਿਓ ਹੀ ਕੱਢ ਲੈਂਦੇ ਹਾਂ। ਮੱਖਣ- ਘਿਓ ਹੀ ਜ਼ਿਆਦਾ ਚੱਲਦਾ ਕਿਉਕਿ ਚਲੋ ਕਿਹੜਾ ਘਿਓ ਖ਼ਰਾਬ ਹੋਣਾ।
ਹਾਂ।
ਤੇ ਪਨੀਰ ਹੋਏਗਾ ਤੇ ਉਹ ਤੇ ਖਰਾਬ ਹੋਜੇਗਾ ਬੇਸ਼ੱਕ ਫਰਿੱਜ ਚ ਹੋਵੇ ਫਿਰ ਵੀ ਥੋੜਾ ਹੋ ਹੀ ਜਾਂਦਾ। ਤੇ ਉਹ ਹਾਂ, ਕਿੰਨੇ ਹੀ ਅਸੀ ਕਦੇ ਲਿਆਂਦਾ ਹੀ ਨਹੀਂ ਮੁੱਲ। ਪੰਜੀਰੀ-ਪੰਜੂਰੀ ਸਰਦੀਆਂ ਸਰਾਉਦੀਆਂ ਨੇ ਤੇ ਸਾਡੇ ਘਰ ਖੁੱਲਾ ਘਿਓ ਜੁੜਿਆ ਹੁੰਦਾ।
ਅੱਛਾ ਤੇ ਭੈਣ-ਭਰਾਵਾ ਨੂੰ ਭੇਜਦੇ ਹੋਣੇ ਫਿਰ ਤੁਸੀ।
ਹਾਂ, ਭੈਣ-ਭਰਾਵਾਂ ਨੂੰ ਭੇਜ ਦਿੰਦੇ ਆ। ਇਕੱਲੇ ਹੁਣ ਕਿੰਨਾ ਕੁ ਖਾ ਲੈਦਾ ਵੇਖੋ ਜੀ।
ਹਾਂ, ਕੱਲੇ ਖਾਧਾ ਵੀ ਨੀ ਜਾਂਦਾ ਐਨਾ। ਵਧੀਆ ਕਰਦੇ ਓਹ ਭੇਜ ਦਿਉ। ਹਾਂ ਹੋਰ ਸੁਣਾਓ। ਹੈਲੋ। ਹੈਲੋ। ਹੈਲੋ। ਹੈਲੋ।